ਹਾਏ!
ਹਾਂਜੀ, ਸਸ਼੍ਰੀ ਕਾਲ, ਭੂਆ ਜੀ।
ਸਸ਼ਰੀ ਕਾਲ, ਹੋਰ ਕਿੱਦਾਂ?
ਵਦੀਆ- ਵਦੀਆ, ਤੁਸੀਂ ਸੁਨਾਓ।
ਵਦੀਆ, ਹੋਰ ਕੀ ਕਰ ਰੇਅ ਓ ਅੱਜ?
ਬਹ, ਕੱਲ੍ਹ ਵੇਲੇ ਈ ਆ ਆਪਾਂ 'ਤੇ। ਹਾਂਜੀ, ਮੈਂ ਐ ਹਾਂਜੀ-ਹਾਂਜੀ, ਕੋਈ ਇੱਕ ਟੋਪਿਕ 'ਤੇ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ, ਐਈ ਅੱਜ ਕੱਲ੍ਹ ਤੇ ਈ। ਹੈ ਈ ਚੋਰ! ਔਨਲਾਈਨ 'ਤੇ ਓਫ਼ਲਾਈਨ ਸ਼ੋਪਿੰਗ ਹੁੰਦੀ ਏ, ਉਦੇ 'ਤੇ। ਮੈ ਤੁਹਾਡੇ ਹਿਸਾਬ ਨਾਲ ਕੇੜੀ ਸਹੀ ਐ? ਔਨਲਾਈਨ ਸ਼ੋਪਿੰਗ ਕਰਦੇ ਓ ਯਾ ਤੁਸੀਂ ਓਫ਼ਲਾਈਨ ਸ਼ੋਪਿੰਗ ਕਰਦੇ ਓ?
ਦੋਨੋਂ ਕਰਨੇ ਆ, ਔਫਲਾਈਨ ਜਾਦਾ ਕਰਨੇ ਆ, ਓਨਲਾਈਨ ਘੱਟ। ਓਨਲਾਈਨ ਇਤਨਾ ਐ ਹੁੰਦਾ ਜਿਵੇਂ ਅਸੀਂ, ਕੋਈ ਸ਼ਲਟ- ਸ਼ੁਲਟ ਮੰਗਾਈ, ਸਾਈਜ਼ ਵੱਡ ਵੱਡਾ- ਛੋਟਾ ਆ ਜਾਂਦਾ 'ਤੇ। ਤਿੰਨ-ਚਾਰ ਦਿਨ ਲੇਟ ਵੀ ਆਂਦੇ। ਓਫ਼ਲਾਈਨ ਲੈਨੇ ਹੋਏ ਆਪਨੇ ਹਿਸਾਬ ਲਵੋ, ਸਾਈਜ਼ ਸੇਮ।
ਅੱਛਾ-ਅੱਛਾ। ਹਾਂਜੀ, ਐਹ 'ਤੇ ਔਫਲਾਈਨ 'ਤੇ ਐ ਫਾਇਦਾ ਈ ਐ, ਮਤਲਬ ਕਿ ਬਾ- ਬਾਰਗਨਿੰਗ ਵਗੈਰਾ ਵੀ ਕਰ ਸਕਦੇ ਆ, ਔਫਲਾਈਨ ਐਡਿਕ ਦਿੱਕਤ, ਔਨਲਾਈਨ ਐ ਦਿੱਕਤ ਏ ਆਪਾਂ ਵੇਖ ਨੀ ਸਕਦੇ, ਸ਼ਰਟ ਉਹ ਆਪਨੇ ਆਪ ਈ ਆਏਗੀ, ਜੇੜੀ ਵੀ ਆਏਗੀ ਸਾਨੂੰ 'ਤੇ। ਪਤਾ ਈ ਨੀ, ਬਾਦ ਜਾਦਾ ਆਏਗੀ ਤਾਂ ਈ ਆਪਾਂ ਪਾ ਸਕਾਂਗੇ, ਉਸ ਤੋਂ ਪੈਲੇ ਆਪਾਂ ਟਰਾਈ ਕਰਕੇ ਵੀ ਨੀ ਵੇਖ ਸਕਦੇ ਸਬ। ਤੋਂ ਵੱਡੀ ਗੱਲ ਐ।
ਹਾਂਜੀ-ਹਾਂਜੀ।
ਹੁਨ ਜੇਵੇਂ, ਜੇਵੇਂ ਆਂਦੀ ਹੁਨ, ਹੁਨ ਜੇਵੇਂ ਕੱਲ੍ਹ ਸਾਨੂੰ ਵਿਆਹ-ਵਿਓ ਤੇ ਜਾਨੈ। ਤੋ, ਅ
ਨਿਕਲ ਗਏ।
ਆਜ ਔਡਰ ਕੀਤੀ ਏ, ਓ ਤੇ ਤਿੰਨ- ਚਾਰ ਦਿਨ ਬਾਦ ਈ ਆਏਗੀ ਨਾ।
ਹਾਂਜੀ-ਹਾਂਜੀ।
ਤੋ ਸਾਨੂੰ ਏਧਰੋਂ ਵੀ ਦਿੱਕਤ ਹੋ ਜਾਂਦੀ ਐ ਮਤਲਬ ਕਿ ਹੁਣ ਜੇਵੇਂ ਕਿਸੇ ਬੰਦੇ ਨੂੰ ਕੱਲ੍ਹ ਈ ਲੈਣੀ ਹੋ ਤੋ ਉਹਨੂੰ ਫੇਰ ਨੀਂ ਮਿਲ ਪਾਂਦੀ ਫੇਰ ਉਹ
ਦੁਕਾਨ ਔਫ-ਔਫ਼ਲਾਈਨ ਈ ਲੈ ਲੋ ਫੇਰ ਤੇ ਹੈ ਨਾ।
ਹਾਂਜੀ-ਹਾਂਜੀ, ਔਫਲਾਈਨ ਈ ਤਾਂ ਕਰਕੇ ਔਫਲਾਈਨ ਈ ਔਫਲਾਈਨ ਈ ਬੈਸਟ ਰਹਿੰਦੀ ਏ ਮੈਂ ਜ਼ਿਆਦਾਤਰ ਔਫਲਾਈਨ ਈ ਕੱਪੜੇ ਕੁਪੜੇ ਲੈਂਣਾ। ਕਿਉਂਕਿ ਓਧਰੋਂ ਕਿਉਂਕਿ ਓਧਰੋਂ ਫੇਰ ਐਕਸਚੇਂਜ ਵੀ ਹੋ ਜਾਂਦੇ ਨੇ ਕੋਈ ਦਿੱਕ ਕਤ ਨੀ ਐਂ ਐਕਸਚੇਂਜ ਮਤਲਬ ਕਿ ਐਕਸਚੇਂਜ ਵਗੈਰਾ ਵੀ ਕਰ ਲੈਂਦੇ ਨਾ, ਉਹ ਕੁਝ ਬੋਲਦੇ ਨੀ ਨਾ। ਮਤਲਬ ਕਿ ਬਾਰਗਨਿੰਗ ਵ-ਵਗੈਰਾ ਵੀ ਆਪਾਂ ਕਰ ਲੈਂਣੇ ਆ ਆਪਾਂ ਉਹਦੇ ਵਿੱਚ ਫੇਰ।
ਹਾਂਜੀ-ਹਾਂਜੀ।
ਹਾਂਜੀ, ਇਹੀ ਮਤਲਬ ਇਹੀ ਕਹਿ ਰਹੇ ਸੀ ਇਹਦੇ ਕਹਿਣ ਦਾ ਮਤਲਬ ਐ ਕਿ ਹੁਣ ਤੁਸੀਂ ਅੱਜ ਕੱਲ੍ਹ ਵੇਖੋ ਹੁਣ ਆ ਇਹ ਵੀ ਬਲਿੰਕ ਇਟ ਤਾਂ ਬਹੁਤ ਚੱਲ ਰਿਹਾ ਅੱਜ ਕੱਲ, ਹੁਣ ਤੁਸੀਂ ਸਮਾਨ ਮੰਗਾਓ ਨਾਲ਼ੇ ਈ ਆ ਜਾਂਦਾ ਓ ਬਲਿੰਕ ਇਟ ਓਧਰੋਂ ਓਨਲਾਈਨ ਸ਼ੌਪਿੰਗ ਸਹੀ ਹੈਗੀ ਐ। ਹੁਣ ਜਿਵੇਂ ਗਰੋਸਰੀ ਵਗੈਰਾ ਦਾ ਸਮਾਨ ਸਮੁਨ ਮੰਗਾਣਾ ਐ ਆਪਾਂ ਹੁਣ ਖਾਣ ਪੀਣ ਸਮਾਨ ਮੰਗਾਇਆ ਅ ਮੰਗਾਣਾ ਐ। ਮਤਲਬ ਕੀ ਕਰ ਕੋਈ ਨੀ ਹੈਗਾ ਸਾਡੇ ਅੱਜ ਕੱਲ੍ਹ ਜਿਵੇਂ ਕਰ ਕੋਈ ਨੀ ਐ ਨਾਲੇ ਬਲਿੰਕ ਇਟ ਕਰੋ ਉਧਰੋਂ ਦਸ ਪੰਦਰਾਂ ਮਿੰਟ ਨਾਲੇ ਈ ਤੁਹਾਡਾ ਸਮਾਨ ਆ ਜਾਂਦਾ ਉਹ ਸਹੀ ਰਹਿ ਜਾਂਦੀ ਬਲਿੰਕ ਇਟ।
ਹਾਂਜੀ-ਹਾਂਜੀ।
ਹਾਂਜੀ, ਤੁਸੀਂ ਕੀਤਾ ਹੋਣਾ ਯੂਜ ਬਲਿੰਕ ਇਟ ਵਗੈਰਾ ਪਹਿਲਾਂ ਔਫਰ ਤੇ ਫ੍ਰੀ ਹੁੰਦਾ ਬਲਿੰਕ ਇਟ ਚ। ਤੇ ਸੌ ਰੁਪਏ ਹਾਂਜੀ, ਔਰ ਉਹਦੇ ਨਾਲ ਸੌ ਰੁਪਏ ਕੈਸ਼ ਮਤਲਬ ਕਿ ਇਕ ਤੇ ਫ੍ਰੀ ਵੀ ਹੁੰਦਾ ਉਹ ਸੌ ਰੁਪਆ ਡਿਸਕਾਊਟ ਵਗੈਰਾ ਵੀ ਲੱਗਦਾ ਵੀ ਹਾਂਜੀ।
ਅਸੀਂ ਤਾਂ ਬਸ ਓਨਲਾਈਨ ਉਹ ਮੰਗਾਣੇ ਹ ਜਿਵੇਂ ਪਰਫਿਊਮ ਹੋ ਗਏ। ਜਿਵੇਂ ਉਹ ਕਰ ਦਾ ਸਮਾਨ ਉਹ ਨੀ ਹੁੰਦਾ ਜਿਵੇਂ ਫਰੇ ਜਿੰਦਾ ਕੱਪੜਾ ਕੁਪੜਾ ਹੁੰਦਾ ਐ।
ਹਾਂਜੀ-ਹਾਂਜੀ, ਇਹ ਤੇ ਮੀਸ਼ੋ ਵਗੈਰਾ ਤੋਂ ਸਹੀ ਮਿਲਦੇ ਨਾ ਮੀਸ਼ੋ ਹੋ ਗਿਆ ਸੋਂ ਜੀ ਹਾਂਜੀ, ਹਾਂਜੀ।
ਬੋਤਲਾਂ ਹੋ ਗਈ
ਹਾਂਜੀ।
ਫੇਸ ਵੋਸ਼ ਏ ਸਾਰਾ ਅਸੀਂ ਔਨਲਾਈਨ ਹੀ ਮੰਗਾਣੇ ਆ।
ਹਾਂਜੀ, ਇਹ ਚੀਜ਼ ਤੇ ਸਹੀ ਐ ਮਤਲਬ ਕੀ ਇਹ ਏ ਓ ਸਾਨੂੰ ਕੋਈ ਦਿੱਕਤ ਨੀ ਐ ਫੇਰ ਉਸ ਚੀਜ਼ ਤੋਂ ਮਤਲਬ ਕਿ ਹੁਣ ਸਾਨੂੰ ਕੱਪੜੇ ਕੁੱਪੜੇ ਨੀ ਵੈਸੇ ਮੰਗਾਣੇ ਚਾਹੀਦੇ ਕਪ ਕੱਪੜੇ ਉਵੇਂ ਵਾਸ਼ਿੰਗ ਮਸ਼ੀਨ ਦਾ ਕੱਪੜਾ ਐ ਤੇ ਫੇਰ ਚਲੋ ਠੀਕ ਕੇ ਦੇ ਸਾਈਜ਼ ਤੇ ਪਤਾ ਲੱਗ ਹੀ ਜਾਂਦਾ ਐ ਪਰ ਇਨਸਾਨ ਦੇ ਸਾਈਜ਼ ਦਾ ਨੀ ਪਤਾ ਲੱਗਦਾ ਕਿਉਂਕਿ ਛੋਟ ਟਾ ਵੱਡਾ ਆ ਜਾਂਦਾ ਫੇਰ ਉਹਨੂੰ ਰਿਟਰਨ ਕਰਾਂਗੇ ਦਸ ਦਿਨ ਰਿਟਰਨ ਦੇ ਉਹਦੇ ਪਹਿਲੇ ਪੋਲ ਸੀ ਉਹਦੇ ਚ ਕਨਫਰਮ ਕਰਨਗੇ ਉਧਰੋਂ ਫੇਰ ਉਹਨ ਨਖ਼ਰੇ ਬਹੁਤ ਕਰਦੇ ਨੇ ਲੈ ਕੇ ਜਾਂਦੇ ਬਹੁਤ ਦਿੱਕਤ ਕਰਦੇ ਨੇ, ਹਾਂਜੀ। ਤੋ ਮਤਲਬ ਕੀ ਇਸ ਤੋਂ ਵਧੀਆ ਫੇਰ ਹੁ ਜਿਵੇਂ ਬਲਿਕ ਇਟ ਦਾ ਸਹੀ ਇਹ ਤੂੰ-ਤੁਹਾਨੂੰ ਹੁਣੇ ਦੱਸਿਆ ਹੀ ਐ ਜਿਵੇਂ ਮੈਂ। ਜਿਵੇ ਕੁਛ ਸਮਾਨ ਮੰਗਾਣਾ ਨਾਲ ਲੇ ਈ ਦਸ ਪੰਦਰਾਂ ਮਿੰਟ ਤੁਹਾਡੇ ਕੋਲ ਆ ਜਾਏ। ਅੱਜ ਕੱਲ੍ਹ ਤੁਸੀਂ ਦੇਖਿਆ ਹੀ ਹੋਣਾ ਬੰਦੇ ਕਰ ਬੈਠੇ ਈ ਆਪਣੇ ਚਿਪਸ ਦੇ ਪੈਕਟ ਵਗੈਰਾ ਮੰਗਾ ਲੈਂਦੇ ਨੇ ਦਸ ਪੰਦਰਾਂ ਮਿੰਟੇ ਆ ਜਾਂਦੇ ਨੇ। ਕੁਛ ਵੀ ਖਾਣੋ ਫੇਰ ਵੀ ਬੱਚੇ ਨੇ, ਹਾਂਜੀ।
ਮੰਗਾ ਲੈਂਦੇ ਨੇ ਉੱਫਰ ਚਲਿਆ ਹੁੰਦਾ ਜਿਵੇ ਹੋ ਗਏ ਮਨਚੂਰੀਅਨ ਹੋ ਗਏ, ਸਪਰਿੰਗ ਰੋਲ
ਹਾਂਜੀ, ਹਾਂਜੀ, ਹਾਂਜੀ ਸਵੀਗੀ ਤੇ ਉੱਫਰ ਵੀ ਵੀਹ ਰੁਪਏ ਵੀ ਲੱਗਦਾ। ਹਾਂਜੀ-ਹਾਂਜੀ। ਅੱਜ ਕੱਲ੍ਹ ਬਹੁਤ ਐ ਉਹ ਪਲੈਟਫੋਮ ਆ ਗਏ ਔਨਲਾਈਨ ਸ਼ੋਪਿੰਗ ਵਗੈਰਾ ਦੇ।
ਹਾਂਜੀ-ਹਾਂਜੀ।
ਸਾਨੂੰ ਇੱਕ ਤਰਫੋਂ ਨੁਕਸਾਨ ਵੀ ਹੈਗਾ ਇੱਕ ਤਰਫੋਂ ਫ਼ਾਇਦਾ ਵੀ ਹੈਗਾ ਕਿਉਂਕਿ ਔਨਲਾਈਨ ਸ਼ੋਪਿੰਗ ਮਤਲਬ ਕਿ ਇਹ ਇਹ ਪਹਿਲੇ ਚੀਜ਼ ਨਹੀ ਐ ਸੀ ਪਹਿਲੇ ਟਾਈਮ ਹੀ ਨਹੀਂ ਸੀ। ਪਹਿਲੇ ਸਾਨੂੰ ਔਫਲਾਈਨ ਹੀ ਕਰਨੇ ਪੈਂਦੀ ਅੱਜ ਕੱਲ ਜੋ ਔਫਲਾਈਨ ਨਹੀਂ ਮਿਲਦੀ ਨਾ ਔਨਲਾਈਨ ਚੀਜ਼ ਮਿਲ ਜੇ ਗੀ।
ਹਾਂਜੀ, ਬਾਕੀ ਉਹ ਸੇਮ ਨੀ ਹੁੰਦੀ ਅਲੱਗ ਹੁੰਦੀ ਚੀਜ਼।
ਹਾਂਜੀ, ਬਾਹਏ ਦਸ-ਵੀਹ ਰੁਪਏ ਮਹਿੰਗੀ ਮਿਲੇਗੀ ਪਰ ਜ਼ਰੂਰ ਮਿਲੇਗੀ ਜ਼ਰੂਰ। ਏ
ਅਲੱਗ ਮਿਲੇਗੀ ਨਾ।
ਹਾਂਜੀ-ਹਾਂਜੀ। ਪਰ ਇਹ ਮਿਲ ਸਕਦੀ ਐ, ਕਿਉਂਕਿ ਔਫਲਾਈਨ ਏ ਤੁਹਾਨੂੰ ਪਤਾ ਹੀ ਐ ਮਿਲ ਦੀ ਨੀ ਜਲਦੀ ਸੇ, ਔਰ ਤੁਸੀਂ ਔਨਲਾਈਨ ਟਰਾਈ ਕਰੋਗੇ ਨਾਲ ਹੀ ਮਿਲ ਜੇ ਗੀ।
ਠੀਕ ਆ ਜੀ।
ਹਾਂਜੀ। ਹੋਰ ਤੁਸੀਂ, ਬਸ ਬੈਠੇ ਹੋਏ ਹੋ ਆਪਾਂ ਏ ਈ ਸ਼ਾਮੇ ਬੈਠੇ ਐ ਆਜ ਐਤਵਾਰ ਐ। ਬ ਹੁਣੇ ਨਾਸ਼ਤਾ-ਨੂਸ਼ਤਾ ਹੋਰ, ਤੁਸੀਂ ਰੋਟੀ-ਰੂਟੀ ਖਾ ਲਈ ਲੀ ਐ।
ਫੇਰ ਕੁਮਨ ਨਈ ਗਏ ਅਜ?
ਨਾ-ਨਾ, ਹਜੇ ਤੇ ਹਜੇ ਥੋੜੀ ਦੇਰ ਪਹਿਲੇ ਹੀ ਉੱਠੇ ਸੀ ਹਜੇ ਕਿੱਧਰੋਂ ਕੁਮਨ ਜਾਣਾ। ਸ਼ਾਮੀ ਦੇਖਾਂਗੇ।
ਔਰ, ਤੁਸੀਂ ਰੋਟੀ-ਰੂਟੀ ਖਾ ਲਈ।
ਹਾਂਜੀ, ਖਾ ਲੀ।
ਅੱਛਾ, ਕੀ ਬਣਾਇਆ।
ਬਟੂਰੇ ਛੋਲੇ ਬਾਹਰ ਦਾ ਨਾਸ਼ਤਾ ਕੀਤਾ।
ਅੱਛਾ-ਅੱਛਾ, ਇਹੀ ਤੇ ਦਿੱਕਤ ਏ, ਅੱਜ ਕੱਲ੍ਹ ਬੰਦੇ ਬਾਹਰ ਦਾ ਨਾਸ਼ਤਾ ਬਹੁਤ ਕਰਦੇ ਨੇ। ਕਿਉਕਿ ਉਹ ਫੇਰ ਉਹ ਗੰਦੇ-ਮੰੰਦੇ ਤੇਲ ਇੰਚ ਤਲਦੇ ਨੇ। ਤੁਹਾਨੂੰ ਪਤਾ ਹੀ ਹੋਣਾ, ਐਵੇਂ ਫੇਰ ਲੋਕਾਂ ਦੀ ਫੇਰ ਤਾਂ ਹੈਲਥ ਦੀ ਦਿੱਕਤ ਹੋ ਜਾਂਦੀ ਐ ਤਬੀਅਤ ਖਰਾਬ ਹੋ ਜਾਂਦੀ ਐ। ਜਿਹਦੇ ਕਾਰਨ ਬਹੁਤ ਦਿੱਕਤ ਹੋ ਜਾਂਦੀ ਐ ਬੰਦਿਆਂ ਨੂੰ ਹੁਣ ਤੁਸੀਂ ਦੇਖਿਆ ਈ ਹੋਣਾ ਬਟੂਰੇ ਵਾਲਾ ਈ ਇੱਕੋ ਤੇਲ ਕਿੰਨੇ ਵਾਰੀ ਬਟੂਰੇ ਤਲਦਾ ਏ, ਇੱਕੋ ਤੇਲ ਨੂੰ ਆ ਤੇ ਹੋ ਤੇਲ ਬਾਰ-ਬਾਰ ਸੇਮ ਈ ਤੁਰੇ ਫੇਰ ਤੇ ਐ ਫੈਦਾ। ਇੱਕੋ ਈ ਉਹ ਤੇਲ ਇੱਕੋ ਈ ਤੱਲੀ ਖਲੋਤਾ, ਤੱਲੀ ਖਲੋਤਾ ਉਹਦੇ ਨਾਲ ਫੇਰ ਕੋਲੈਸਟਰ੍ਰੋਲ ਦੀ ਦਿੱਕਤ ਹੋ ਜਾਂਦੀ ਐ, ਕੋਲੈਸਟਰੋ ਟਰੋਲ ਵੱਧ ਜਾਂਦਾ ਏ, ਪੂੜੀ ਤਾ ਤੁਸੀਂ ਦੇਖਿਆ ਨੀ ਅੱਜ ਕੱਲ੍ਹ ਦੀ ਜਨਰੇਸ਼ਨ ਬੋਤ
ਹਾਂਜੀ, ਹਾਂ।
ਹਾਂਜੀ-ਹਾਂਜੀ ਸ਼ਾਮੀ ਜਾਂਦੀ ਐ ਇਹੀ ਪ੍ਰਗਟ ਚੌਮਿਨ ਦੀ ਰੇਹੜੀ ਤੇ ਖਾ ਕੇ ਆ ਜਾਂਦੇ। ਉਹ ਚੀਜ਼ ਗ਼ਲਤ ਹੋ ਗਈ ਨਾ, ਉਹ ਚੀਜ਼ ਮਤਲਬ ਕਿ ਨੁਕਸਾਨ ਦਿੰਦੀ ਐ ਇਹ ਚੀਜ਼ ਬਾਦ ਏ ਹੁਣ ਹੁਣ ਸਾਨੂੰ ਕੁਛ ਨੀ ਕਗੀਈ ਇਹ ਚੀਜ਼ਾਂ, ਇਹ ਬਾਦ ਏ ਨੁਕਸਾਨ ਦਿੰਦੀਆਂ ਸਾਨੂੰ ਬਾਦ ਚ ਜਿਆਦਾ ਜਦ ਸਾਡੀ ਜਵਾਨੀ, ਬੁਢਾਪਾ-ਬੁਢੂਪਾ ਆ ਜਾਂਦਾ ਨਾ ਉਸ ਟਾਈਮ ਦਿੱਕਤ ਦਿੰਦੀਆਂ ਏ। ਉਸ ਟਾਈਮ ਸਾਰੀ ਦ-ਦਰਦਾਂ ਨਿਕਲਦੀਆਂ ਸਾਡੀ ਬੋਡੀ ਚ ਉਸ ਟਾਈਮ ਸਭ ਕੁਛ ਪਤਾ ਲੱਗਦਾ ਐ, ਹਾਂ ਬਈ ਐਹ ਤੇ ਕਤ ਐ, ਏ ਦਿੱਕਤ ਐ, ਏ ਦਿੱਕਤ ਐ।
ਹਾਂਜੀ-ਹਾਂਜੀ।
ਹਾਂਜੀ। ਤੁਸੀਂ ਦੇਖਿਆ ਈ ਹੋਣਾ ਹੁਣ ਤੁਸੀਂ ਨੀ ਹੈਗੇ ਕੱਲੇ ਆਏ ਸਵੇਰ ਦਾ ਮਈ ਨਾਸ਼ਤਾ ਬਾਹਰੋਂ ਕਰਨ ਆਲੇ ਬਹੁਤ ਅੱਧੀ ਇੰਡੀਆ ਦੀ ਅੱਧੀ ਜਨ ਅੱਧੀ ਦੁਨੀਆਂ ਨਾ ਬਾਹਰੋਂ ਹੀ ਰੋਟੀ ਖਾਂਦੇ ਐ, ਹਾਂਜੀ ਰੋਜ਼ ਹੀ ਕਈ ਤੇ ਰੋਜ਼ ਹੀ ਖਾਂਦੇ ਨੇ।
ਨਸਾ ਵੀ ਬਲੋਕ ਹੁੰਦੀ ਆ ਉਹਦੇ ਨਾਲ।
ਹਾਂਜੀ-ਹਾਂਜੀ, ਇੱਕ ਅੱਧੀ ਵਾਰ ਤੇ ਚਲੋ ਕੋਈ ਗੱਲ ਨਹੀਂ ਪਰ ਅੱਜ ਕੱਲ੍ਹ ਦੇ ਤਾਂ ਇ ਇੰਡੀਆ ਜੋ ਹੈ ਨਾ ਉਹ ਰੋਜ਼ ਹੀ ਰੋਜ਼ ਸਵੇਰੇ ਕਈ ਕਈਆਂ ਦੇ ਤਾਂ ਤਿੰਨੋ ਟਾਈਮ ਬਾਹਰੋਂ ਆਉਂਦਾ ਹੈ ਸਵੇਰੇ ਦੁਪਹਿਰੇ ਸ਼ਾਮੀ ਰਾਤ ਰਾਤੀ ਬਰਗਰ, ਚੋਮੀਨ, ਪੀਜ਼ਾ ਹੋ ਗਿਆ ਸਵੇਰੇ ਭਟੂਰੇ ਚ ਕੁਲਚੇ ਆ ਗਏ ਦੁਪਹਿਰ ਦੀ ਰੋਟੀ ਆ ਗਈ ਅੱਜ-ਕੱਲ ਇਹੀ। ਹਾਂਜੀ ਅੱਜ-ਕੱਲ੍ਹ ਹੈਹੀ ਇਹੀ ਹੈਗੇ ਹਰ ਪਾਸੇ ਹਰ ਪਾਸੇ ਹੀ ਇਹੀ ਵਾਈ ਚੀਜ਼ ਹੈਗੀ ਏ।
ਹਾਂਜੀ-ਹਾਂਜੀ ਹੋਰ ਕੀ ਕਰ ਰੇ ਓ ਅੱਜ-ਕੱਲ੍ਹ ਮਤਲਬ ਕੋਲੇਜ-ਕੁਲੇਜ ਜਾ ਰਿਹਾ ਨੀ ਜਾ ਰਹੇ?
ਹਾਂਜੀ ਕੋਲੇਜ-ਕੁਲਜ ਅਜੇ ਤੇ ਖੁੱਲੇ ਨੀ ਮੈ ਵਗੈਰਾ ਆ ਗਈ ਏ। ਦੋ-ਚਾਰ ਦਿਨ ਤੱਕ ਖੁੱਲ ਜਾਣਗੇ ਉਹਨਾਂ ਦੇ ਹਿਸਾਬ ਨਾਲ।
ਅੱਛਾ
ਹਾਂਜੀ ਬਸ ਜਿੱਧਰ ਦੋ ਚਾਰ ਬਰਸਾਤ ਤਾਂ ਹੋਰ ਆਇਆ ਫੇਰ ਬੰਦ ਹੋ ਜਾਣਗੇ ਕਿਉਂਕਿ ਉੱਧਰ ਸਾਡੇ ਕੋਲੇਜ ਦੀ ਪਾਸੇ ਮੀਹ ਬਾਰਿਸ਼ ਹੋ ਗਿਆ ਨਾ ਨਾਲ ਪਾਣੀ ਭਰ ਜਾਂਦਾ ਨਾ।
ਦੋ-ਚਾਰ ਦਿਨ ਤੱਕ ਬਾਰਿਸ਼ ਵਗੈਰਾ ਆ ਗੀ ਨਾਲੇ ਉਹ ਵੀ ਭਰੀ ਜਾਣਾ ਫਿਰ।
ਹਾਂਜੀ-ਹਾਂਜੀ।
ਹੋਰ ਤੁਸੀਂ ਸਕੂਲ ਵਗੈਰਾ ਜਾ ਰਹੇ ਹੋ ਯਾ ਨਹੀਂ?
ਸਕੂਲ ਕੰਪਲੀਟ ਹੋ ਗਿਆ ਹੁਣ ਐਡਮਿਸ਼ਨ ਲਿਆ ਕਾਲਜ ਏਚ।
ਅੱਛਾ ਠੀਕ ਕਿਹੜੇ ਕੋਲੇਜ ਜਾ ਰਹੇ ਹੋ?
ਅਹ ਨਾਮ ਨੀ ਪਤਾ ਬੁਰੀਏ ਰੋਡ ਤੇ ਹੈਗਾ ਪਤਾ ਨੀ ਦੇਵੀ ਲਾਲ ਪਤਾ ਨੀ।
ਅੱਛਾ-ਅੱਛਾ ਠੀਕ-ਠੀਕ-ਠੀਕ ਅੱਗਰਸੈਨ ਠੀਕ-ਠੀਕ। ਹੋਰ ਸਭ ਘਰ ਪਰਿਵਾਰ ਸਭ ਠੀਕ?
ਹਾਂਜੀ ਵਧੀਆ ਤੁਸੀਂ ਸੁਣਾਓ?
ਹੋਰ ਭਰਾ ਭੈਣ ਵੀ ਹੈਨ?
ਕੀ?
ਮੈਂ ਕਿਆ ਭਰਾ-ਭੈਣ ਵੀ ਹੈ ਨੇ ਤੁਹਾਡੇ?
ਹੈਗੇ ਨੇ ਭਰਾ।
ਅੱਛਾ ਕੀ ਕੀ ਗੱਲ ਪੈਣਾ ਅੱਜ ਕੱਲ ਉਹ
ਹੋਰ ਤਾਣੁ ਆਂਦੀ ਐ ਕਾਰ ਕੂਰ ਚਲਾਨੀ?
ਹਾਂਜੀ-ਹਾਂਜੀ, ਚਲਾ ਈ ਲੈਣੇ ਆ ਥੋੜ੍ਹੀ ਬਹੁਤ ਤੇ ਕਾਰ-ਕੁਰ!
ਚਲਾ ਲੈਣੇ ਕਿ
ਹਾਂਜੀ-ਹਾਂਜੀ! ਹੋਰ ਤੁਸੀਂ ਕਿਹੜੀ ਗੱਡੀ ਰੱਖੀ ਹੋਈ ਐ?
ਕੀ?
ਤੁਸੀਂ ਕਿਹੜੀ ਗੱਡੀ ਰੱਖੀ ਹੋਈ ਐ?
ਅਸੀਂ ਸਕੋਰਪੀਓ ਰਖੀ ਹੋਈ ਐ, ਕਲਾਸ ਓਲਡ ਮਾਡਲ!
ਕਿਹੜੀ ਚੀਜ਼?
ਸਕੋਰਪੀਓ।
ਅੱਛਾ, ਸਕੋਰਪੀਓ ਬਹੁਤ ਵਧੀਆ! ਸਕੋਰਪੀਓ ਦੇਖੀ ਹੋਣੀ ਅੱਜ-ਕੱਲ ਸਕੋਰਪੀਓ ਅੱਛਾ। ਸਕੋਰਪੀਓ ਦੇ ਬਹੁਤ ਦੀਵਾਨੇ ਨੇ ਲੋਕ, ਜੋ ਤੁਸੀਂ ਦੇਖਿਆ ਈ ਹੋਣਾ ਅੱਜ-ਕੱਲ੍ਹ ਸਕੋਰਪੀਓ ਅਨ ਬਹੁਤ ਚੱਲਦੀ ਐ, ਲੋਕੀ ਲੈ ਰਹੇ ਨੇ ਸਕੋਰਪੀਅਨ ਰਜ-ਰਜ ਕੇ!
ਹਾਂਜੀ, ਹਾਂਜੀ!
ਕਿਉਂਕਿ ਉਦੇ ਫੀਚਰ ਵਧੀਆ ਹੈਗੇ ਨੇ, ਹੁਣ ਕਲਾਸਿਕ ਦਾ ਤੇ ਹੁਣ ਡੱਬਾ ਟਾਈਪ ਹੈਗਾ! ਉਹ ਤੇ ਇਹਨਾਂ ਪਤਾ ਪਤਾ ਨਹੀਂ ਲੱਗਦਾ, ਕਿਉਂਕਿ ਮੇਨ ਹੈਗੀ ਸਕੋਰਪੀਓ, ਲੋਕ ਅੱਜ-ਕੱਲ੍ਹ ਫੈਮਲੀ ਵਾਈਜ਼ ਜੋ ਗੱਡੀ ਲੈ ਰੇ ਨੇ ਸਕੋਰ ਮੈਂ ਹਾਂਜੀ, ਕਿਉਂਕਿ ਉਹ ਫੈਮਿਲੀ ਵਾਸਤੇ ਬਹੁਤ ਕੰਫਰਟੇਬਲ ਹੈਗੀ ਓ ਗੱਡੀ! ਓ ਕਿੱਧਰ ਵੀ ਲੈ ਕੇ ਜਾਣ ਆਸਤੇ ਉਦੇ ਹਰ ਇੱਕ ਫੀਚਰ ਹੈਗੇ ਨੇ, ਏ ਟੂ ਜੈਡ ਫੀਚਰ ਹੈਗੈ ਨੇ!
ਜਿਵੇਂ ਪਹਾੜਾਂ 'ਚ ਲੈਜੋ ਗੱਡੀ, ਕੋਈ ਦਿੱਕਤ ਨੀ ਆਂਦੀ!
ਹਾਂਜੀ, ਹਾਂਜੀ! ਅੱਛਾ, ਚਲੋ ਚੰਗਾ ਭਾਜੀ, ਮੈਨੂੰ ਚੰਗਾ ਲੱਗਿਆ ਗੱਲ- ਕਰਕੇ, ਫੇਰ ਕਰਨਾ ਗੱਲ।